ਹਾਂਜੀ ਵੀਰੇ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਠੀਕੋ ਹੋ?
ਹਾਂਜੀ ਵਧੀਆ ਜੀ। ਤੁਸੀਂ ਦੱਸੋ?
ਹਾਂਜੀ ਸਭ ਵਧੀਆ। ਹੋਰ ਘਰ ਸਭ ਠੀਕ ਨੇ?
ਹਾਂਜੀ ਸਭ ਵਧੀਆ ਨੇ ਸਭ ਵਧੀਆ ਨੇ। ਤੁਸੀਂ ਦੱਸੋ?
ਹਾਂਜੀ ਵਧੀਆ ਬਸ ਵਿਹਲੇ ਬੈਠੇ ਹਾਂ। ਤੁਸੀਂ ਦੱਸੋ?
ਅੱਛਾ ਅੱਛਾ ਅੱਛਾ ਚੱਲੋ ਵਧੀਆ ਗੱਲ ਹੈ ਹੋਰ। ਲੰਚ ਵਗੈਰਾ ਹੋ ਗਿਆ ਸੀ ਤੁਹਾਡਾ।
ਹਾਂਜੀ ਹਾਂਜੀ।
ਕੀ ਬਣਾਇਆ ਫਿਰ ਅੱਜ?
ਖਿਚੜੀ ਬਣਾਈ ਸੀ।
ਅੱਛਾ ਅੱਛਾ ਅੱਛਾ ਅੱਛਾ ਚਲੋ ਵਧੀਆ ਗੱਲ ਏ ਫਿਰ ਤੇ।
ਹਾਂਜੀ।
ਹੋਰ ਦੱਸੋ ਘਰ ਸਭ ਵਧੀਆ ਨੇ?
ਹਾਂਜੀ ਹਾਂਜੀ ਸਭ ਠੀਕ ਤੁਸੀਂ ਦੱਸੋ?
ਅੱਸੀ ਵੀ ਵਧੀਆ ਨੇ ਮੈਂ ਕਿਹਾ ਚਲੋ ਭੈਣ ਜੀ ਨਾਲ ਗੱਲ ਕਰ ਲੈਂਦੇ ਹਾਂ ਅਸੀਂ।
ਹਾਂਜੀ ਮੈਂ ਵੀ ਸੋਚਿਆ ਸੀ ਮੈਂ ਕਿਹਾ ਵੀਰੇ ਨੂੰ ਮੈਸੇਜ ਕਰਨੀ ਆ ਪਰ ਤੁਹਾਡਾ ਹੀ ਆ ਗਿਆ ਮੈਸੇਜ।
ਮੈਸੇਜ ਨੀ ਕੋਲ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਹਾਂਜੀ ਹੋਰ ਦੱਸੋ ਠੀਕ ਠਾਕ ਹੋ ਤੁਸੀਂ?
ਹਾਂਜੀ-ਹਾਂਜੀ ਤੁਸੀਂ ਦੱਸੋ?
ਅੱਛਾ-ਅੱਛਾ, ਅੱਛਾ ਹਾਂਜੀ ਅੱਸੀਂ ਵੀ ਵਧੀਆ ਨੇ ਬਸ। ਅੱਸੀ ਵੇਲੇ ਬੈਠੇ ਆ, ਚਾਹ ਚੂ ਪੀ ਕੇ ਹਟੇ ਆ ਹੁਣੇੇ। ਹੋਰ ਤੁਸੀਂ ਕੀ ਕਰਨ ਡਏ ਸੀ?
ਬਸ ਵਿਹਲੀ ਹੁਣ ਚਾਹ ਬਣਾਗੀ।
ਅੱਛਾ-ਅੱਛਾ, ਅੱਛਾ ਚਲੋ ਵਧੀਆ ਗੱਲ ਫਿਰ ਤੇ। ਹੋਰ ਦੱਸੋ ਕੀ ਕਿਤੇ ਘੁੰਮਣ ਨੀ ਗਏ ਤੁਸੀ ਗਰਮੀਆ ਚ?
ਨਹੀਂ-ਨਹੀਂ ਗਰਮੀ ਬਹੁਤ ਐ।
ਹਾਂਜੀ-ਹਾਂਜੀ ਇਹ ਤੇ ਹੈ ਗਰਮੀ ਤੇ ਬੌਤ ਹਾਂਜੀ-ਹਾਂਜੀ ਧੁੱਪ ਵੀ ਹੋ ਰਹੀ ਏ ਤੇ ਨਾਲੇ ਇੱਕ ਇਕਦਮ ਮੌਸਮ ਦਾ ਵੀ ਨਹੀਂ ਪਤਾ ਕਈ ਵਾਰ ਬਾਰਿਸ਼ ਹੋ ਜਾਂਦੀ ਐ ਕਈ ਵਾਰ ਧੁੱਪ ਨਿਕਲ ਜਾਂਦੀ ਏ।
ਹਾਂਜੀ ਪਰਸੋਂ ਦੀ ਤੇ ਜਾਦਾ ਹੀ ਏ ਕੁਛ ਗਰਮੀ।
ਹਾਂਜੀ-ਹਾਂਜੀ ਸਹੀ ਗੱਲ ਏ ਬਿਲਕੁਲ। ਧੁੱਪ ਬੜੀ ਹੁੰ ਹੋਰ ਦੱਸੋ ਤੁਸੀ। ਮੈਂ ਵਧੀਆ ਬਸ ਚਾਹ ਚੂ ਪੀ ਕੇ ਹੁਣੇ ਫ੍ਰੀ ਹੋਏ ਸੀ ਤੇ ਮੈਂ ਸੋਚਿਆ ਚਲੋ ਮੈਂ ਭੈਣ ਜੀ ਦਾ ਕੋਲ ਪਿਕ ਕਰਦਾ ਵਾਂ।
ਠੀਕ ਤੇ ਘੁੰਮਣ ਘਾਮਣ ਨੀ ਜਾਓਗੇ ਸ਼ਾਮ ਨੂੰ।
ਨਹੀ'ਨਹੀ ਅਸੀ ਨੀ ਜਾਣਗੇ ਤੇ ਤੁਸੀ ਮੈਨੂੰ ਇਹ ਦੱਸੋ ਕਿ ਪਰਿਆਵਰਨ ਨੂੰ ਬਚਾਉਣ ਲਈ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ।
ਮੈਂ
ਹਾਂਜੀ। ਮਤਲਬ ਜਿਵੇਂ ਬੰਦੇ ਰੁੱਖ ਕੱਟ ਰਹੇ ਨੇ ਏਨੇ ਦਰਖਤ ਕੱਟ ਰਹੇ ਨੇ, ਤੁਸੀ ਉਹਨਾ ਦੇ ਉਹਨਾਂ ਦੇ ਬਚਾਅ ਦੇ ਲਈ ਕੀ ਕਹਿਣਾ ਚਾਹੁੰਦੇ ਹੋ?
ਉਹਨਾਂ ਨੂੰ ਰੁੱਖ ਨਹੀਂ ਕੱਟਣੇ ਚਾਹੀਦੇ।
ਹਾਂਜੀ ਉਹੀ ਤਾਂ ਪੁੱਛ ਰਿਹਾ ਵਾਂ ਕਿ ਕਿੱਦਾਂ ਰੋਕ ਸਕਦੇ ਨੇ ਕੱਟਣ ਤੋਂ?
ਉਹਨਾਂ ਨੂੰ ਸਪੀਚ ਦੇਣੀ ਚਾਹੀਦੀ। ਸਮਝਾਣਾ ਚਾਹੀਦਾ ਏ ਉਹਨਾਂ ਨੂੰ। ਕਿ ਇੱਦਾਂ ਨਾ ਕਰੋ ਆਪਣੇ ਭਲੇ ਵਾਸਤੇ ਭੇਡੇ ਕੱਟੀ ਜਾ ਰਹੇ ਨੇ, ਪਰ ਉਹਨਾਂ ਨੂੰ ਇਹ ਨੀ ਪਤਾ ਵੀ ਇਹਦੇ ਨਾਲ ਪਸ਼ੂ ਪਛੀਆਂ ਨੂੰ ਵੀ ਕਿੰਨਾ ਨੁ ਨੁਕਸਾਨ ਹੁੰਦਾ।
ਹਾਂਜੀ-ਹਾਂਜੀ
ਔਰ ਉੱਪਰੋ ਆਕਸੀਜਨ ਬੀ ਪੀ
ਹਾਂਜੀ, ਬਿਲਕੁਲ ਸਹੀ ਗੱਲ ਕੀਤੀ ਤੁਸੀ ਤੇ ਅਸੀ ਕੀ ਕਰ ਸਕਦੇ ਨੇ ਆ ਰੁੱਖ ਤੋਂ ਵੱਧ ਤੋਂ ਵੱਧ ਅਸੀ ਇੱਕ ਛੋਟਾ ਜਿਹਾ, ਪੇੜ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਗਾਈਏ। ਕਿਉਂਕਿ, ਉਹ ਛੋਟਾ ਜਿਹਾ ਪੇਂਟ ਸਾਡੇ ਲਈ ਬਹੁਤ ਦੁਆਵਾਂ ਲੈ ਕੇ ਆਏਗਾ। ਆਉਣ ਵਾਲੇ ਫਿਊਚਰ ਚ ਤੇ ਅਸੀ ਛੋਟਾ ਜਿਹਾ ਬੀਜ ਅਗਰ ਬੋਜੀ ਬੀਜੀਏ। ਤੇ ਉਹ ਅੱਗੇ ਹੋ ਕੇ ਕਿੰਨਾ ਵੱਡਾ ਹੋਜੂਗਾ। ਹਨਾ ਤੇ ਆਪਣੀ ਅਸੀ ਜੀਵਨ ਚ ਅਸੀਂ ਆਪਣੇ ਜੀਵਨ ਚ ਇੱਕ ਪੇੜ ਜ਼ਰੂਰ ਉਗਾਉਣਾ ਚਾਹੀਦਾ ਹੈ।
ਹਾਂਜੀ
ਭਾਵੇਂ ਛੋਟੇ ਜਿਹੇ ਗਮਲੇ ਵਿੱਚ ਉਗਾ ਲੋ ਭਾਵੇਂ ਕਿਥੀ, ਮਿੱਟੀ ਦੀ ਥਾਂ ਵਿੱਚ ਉਗਾ ਲਓ, ਲੇਕਿਨ ਸਾਨੂੰ ਉਗਾਉਣਾ ਚਾਹੀਦਾ ਹੈ।
ਹਾਂਜੀ, ਮੈਂ ਤੇ ਬਹੁਤ ਲਾਏ ਨੇ, ਮੈਨੂੰ ਬਹੁਤ ਸ਼ੌਕ ਹੈ, ਫਲਾਵਰਸ ਦਾ।
ਹਾਂਜੀ, ਹਾਂਜੀ ਅਤੇ ਰੁੱਖ ਸਾਨੂੰ ਲਗਾਉਣੇ ਚਾਹੀਦੇ ਨੇ। ਅਤੇ ਅਸੀਂ ਲੋਕਾਂ ਨੂੰ ਵੀ ਸੀਖ ਦੇ ਸਕਦੇ ਨੇ, ਕਿ ਅਸੀਂ ਨਾ ਇੱਦਾਂ ਕਰੀਏ।
ਹਾਂਜੀ, ਹਾਂਜੀ, ਹਾਂਜੀ।
ਹੂੰ। ਹੋਰ ਦੱਸੋ ਤੁਸੀਂ, ਬਸ ਅਸੀਂ ਵਧੀਆ ਨੇ ਸਭ।
ਕੀ?
ਮੈਂ ਕਿਹਾ ਅਸੀਂ ਵਧੀਆ ਨੇ, ਹੋਰ ਤੁਸੀਂ ਯਾਤਰਾ ਵਗੈਰਾ ਪਸੰਦ ਕਰਦੇ ਹੋ, ਜਿਵੇਂ ਕਿਤੇ ਘੁੰਮਣਾ। ਬਾਹਰ ਦਾ ਖਾਣਾ ਇੱਦਾਂ, ਕੁਛ ਕੀ ਪਸੰਦ ਕਰਦੇ ਹੋ?
ਖਾਣੇ ਚ ਬਾਹਰ ਤੇ ਮੈਨੂੰ ਮੋਮੋਸ ਪਸੰਦ ਨੇ, ਤੇ ਤੁਹਾਨੂੰ?
ਮੋਮੋਸ ਪਸੰਦ ਨੇ, ਵੈਸੇ ਤਾਂ ਮੈਨੂੰ ਮੋ ਮਨਚੂਰੀਅਨ ਵਧੀਆ ਲੱਗਦੇ ਨੇ ਮਹੀਨੇ 'ਚ ਕਦੇ ਇੱਕ ਵਾਰ ਯਾ ਦੋ ਮਹੀਨੇ 'ਚ ਇੱਕ ਦੋ ਵਾਰ ਖਾ ਲੈਂਦਾਵਾਂ ਕਦੇ ਕਦੇ।
ਮੈਂ ਵੀ ਮਹੀਨੇ 'ਚ ਇੱਕ ਵਾਰ ਹੀ ਖਾਂਨੀ ਹਾਂ, ਮੰਮੀ ਖਾਣ ਹੀ ਨੀ ਦਿੰਦੀ ਜ਼ਿਆਦਾ।
ਨਹੀਂ, ਨਹੀਂ ਵਧੀਆ ਕੀਤਾ ਤੁਹਾਡੀ ਮੰਮੀ ਨੇ, ਤੁਹਾਨੂੰ ਖਾਣ ਨਹੀਂ ਦਿੱਤਾ। ਕਿਉਂਕਿ ਇਹ, ਚੰਗੀ ਗੱਲ ਹੈ। ਕਿਉਂਕਿ ਖਾਣੇ ਨੀ ਚਾਹੀਦੇ, ਮੈਦਾ ਹੁੰਦਾ ਏ ਇਨਾਂ ਦੇ ਅੰਦਰ ਤੇ ਜਿੰਨਾ ਅਸੀਂ ਮੈਦਾ ਖਾਨਾ ਖਾਵਾਂਗੇ ਤੇ ਉਹਨਾਂ ਫਿਰ ਢਿੱਡ ਨੂੰ ਵੀ ਤੇ ਨੁਕਸਾਨ ਹੋਊਗਾ, ਸਾਡੀ ਬੋਡੀ ਨੂੰ ਵੀ ਨੁਕਸਾਨ ਹੋਊਗਾ।
ਹਾਂਜੀ, ਸਹੀ ਗੱਲ ਹੈ।
ਵਧੀਆ ਕਰਦੀ, ਬਹੁਤ ਵਧੀਆ ਕਰਦੀ ਹੈ।
ਹਾਂਜੀ, ਹਾਂਜੀ।
ਤੁਹਾਨੂੰ ਖਾਣ ਨਹੀਂ ਦਿੰਦੀ।
ਹਾਂਜੀ।
ਹਾਂਜੀ।
ਹੋਰ, ਦੱਸੋ।
ਬਸ, ਅਸੀਂ ਸਭ ਵਧੀਆ ਨੇ, ਤੇ ਜਿਵੇਂ ਤੁਸੀਂ ਅ ਮਤਲਬ ਕਿਤੇ ਘੁੰਮਣ ਜਾਂਦੇ ਹੋ ਅਤੇ ਐਕਸਪੀਰੀਅੰਸ ਦੱਸੋ ਕਿੱਦਾਂ ਦਾ ਰਿਹਾ ਤੁਸੀਂ ਲਾਸਟ ਟਾਈਮ ਕਦੋਂ ਗਏ ਸੀ?
ਮੈਂ ਘੁੰਮਣ ਤੇ ਕਦੇ ਕਮ ਤੋਂ ਕਮ ਮੈਂ, ਪੰਜ ਛੇ ਸਾਲ ਪਹਿਲਾਂ ਘੁੰਮਣ ਗਈ ਹੋਣੀ ਹਾਂ। ਪਰ ਉਸ ਟਾਈਮ ਮੈਂ, ਹਾਂਜੀ, ਉਸ ਤੋਂ ਬਾਅਦ ਮੈਂ ਕਿਤੇ ਗਈ ਹੀ ਨਹੀਂ। ਘਰ ਈ ਰੈਂਦੇ ਆ, ਮਾਸੀ ਦੇ ਘਰ। ਫਿਰ, ਉੱਥੋਂ ਅਸੀਂ ਅੰਮ੍ਰਿਤਸਰ ਗਏ ਹਾ ਹਾਂਜੀ।
ਅੱਛਾ।
ਫਿਰ, ਉੱਥੋਂ ਅਸੀਂ ਮਾਸੀੀਆਂ ਨਾਲ ਅੰਮ੍ਰਿਤਸਰ ਗਏ ਹਾ।
ਅੱਛਾ। ਅੰਮ੍ਰਿਤਸਰ ਦਰਬਾਰ ਸਾਹਿਬ ਗਏ ਸੀ? ਚਲੋ, ਵਧੀਆ ਗੱਲ ਏ ਫੇਰ ਤੇ।
ਹਾਂਜੀ।
ਹੋਰ ਦੱਸੋ?
ਬਸ ਵਧੀਆ, ਫਿਰ ਉਸ ਤੋਂ ਬਾਅਦ ਮੈਂ ਕਿਤੇ ਘੁੰਮਣ ਨੀ ਗਈ ਮਨ ਹੀ ਨਹੀਂ ਕਰਦਾ।
ਹੋਰ ਦੱਸੋ, ਸਟੱਡੀ ਵਗੈਰਾ ਕਿੱਦਾਂ ਚੱਲ ਰਹੀ ਹੈ?
ਠੀਕ ਹੀ ਚੱਲ ਰਹੀ ਆ, ਤੁਸੀਂ ਦੱਸੋ?
ਕਿਹੜੀ ਕਲਾਸ ਚੋਂ?
ਟੈਂਥ।
ਅੱਛਾ, ਟੈਂਨਥ ਚ ਹੋ, ਚਲੋ ਵਧੀਆ ਗੱਲ ਹੈ ਫਿਰ ਤੇ।
ਹਾਂਜੀ।
ਹੂੰ, ਚਲੋ ਬੋਰਡ ਦੀ ਕਲਾਸ ਆ ਤੁਹਾਡੀ ਹੁਣ ਕੰਸਟਰੇਟ ਕਰਨਾ ਏ। ਫਾਲਤੂ ਦੀ ਡਿਸਟ੍ਰੈਕਸ਼ਨ ਤੋਂ ਦੂਰ ਰਹਿਣਾ ਤੁਸੀਂ ਹੁਣ ਬੋਰਡ ਦੀ ਕਲਾਸ 'ਚ ਪੂਰਾ ਮਨ ਲਗਾ ਕੇ ਪੜ੍ਹਨਾ ਤੁਸੀਂ
ਹਾਂਜੀ
ਹਾਂਜੀ ਚੰਗੇ ਫਰੈਂਡਸ ਬਣਾਣੇ ਨੇ
ਹਾਂਜੀ ਹਾਂਜੀ ਹਾਂਜੀ
ਕੀ ਜਿਵੇਂ ਇੰਟੈਲੀਜੈਂਟ ਕੁੜੀ ਬਣਾਓ ਤਾਂ ਕਿ ਤੁਸੀਂ ਵੀ ਐਨ ਉਹਦੇ ਨਾਲ ਪੜ੍ਹ ਸਕੋ ਬੈ ਕੇ
ਹਾਂ ਇੰਟੈਲੀਜੈਂਟ ਤਾਂ ਸਾਡੀ ਕਲਾਸ 'ਚ ਵੈਸੇ ਕੋਈ ਹੈ ਹੀ ਨੀ ਜਿਹੜੀ ਮੇਰੇ ਨਾਲ ਰਹਿੰਦੀ ਹੈ ਨਾ ਤੇ ਬਿਲਕੁਲ ਵੀ ਨਹੀਂ ਹੈ ਬਾਕੀ ਕੋਈ ਕੋਈ ਹੋਣੀ ਐ
ਹਾਂਜੀ ਹਾਂਜੀ ਅਸੀਂ ਇੱਦਾਂ ਦੀ ਸੰਗਤੀ ਰੱਖਣੀ ਚਾਹੀਦੀ ਹੈ ਜਿੱਦਾਂ ਜੋ ਮਤਲਬ ਚੰਗੀ ਚੰਗੇ ਨੇ ਕਿਉਂਕਿ ਸਾਡੀ ਲਾਈਫ 'ਚ ਚੰਗੀ ਸੰਗਤੀ ਦਾ ਬਹੁਤ ਅਸਰ ਪੈਂਦਾ ਫ਼ਰਕ ਪੈਂਦਾ ਬਹੁਤ ਜਿੱਦਾਂ ਉਹ ਕਹਿੰਦੇ ਨੇ ਨਾ ਜਿੱਦਾਂ ਦੀ ਸੰਗਤੀ ਉੱਦਾਂ ਦੀ ਰੰਗਤੀ ਉਹ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਹਾਂਜੀ ਹਾਂਜੀ
ਹੋਰ ਵੀਰੇ ਤੁਸੀਂ ਨਹੀਂ ਗਏ ਘੁੰਮਣ
ਹ ਨਹੀਂ ਅਸੀਂ ਨਹੀਂ ਗਏ ਨਹੀਂ ਨਹੀਂ ਅਸੀਂ ਗਏ ਸੀ
ਤੁਸੀਂ ਪਹਿਲਾਂ ਡਿਸਾਈਡ ਕਰਲ਼ੋ ਗਏ ਹੋ ਯਾਂ ਨਹੀਂ
ਗਏ ਸੀ
ਕਿੱਥੇ ਗਏ ਸੀ?
ਅਸੀਂ ਗਏ ਸੀ ਪੰਜਾਬ ਕਲਾਨੌਰ ਗੁਰਦਾਸਪੁਰ
ਵਧੀਆ
ਹਾਂਜੀ ਤੇ ਉਹ ਤੋਂ ਪਹਿਲਾਂ ਮੈਂ ਗਿਆ ਸੀ ਤੇ ਭੈਣਾਂ ਗਈਆਂ ਸੀ ਤੇ ਹੋਰ ਵੀ ਲੋਕੀ ਗਏ ਸੀ ਸੰਗਤ ਗਈ ਸੀ ਹਾਂਜੀ
ਯਾਤਰਾ ਤੇ ਗਏ ਹੋ
ਹਾਂਜੀ ਉੱਥੇ ਸਤਸੰਗ ਸੀਗਾ ਉੱਥੇ ਗਏ ਸੀ
ਠੀਕ
ਹਾਂਜੀ
ਹੋਰ ਸੁਣਾਓ ਤੁਸੀਂ
ਬਸ ਵਧੀਆ ਏ ਹੋਰ ਤੁਸੀਂ ਦੱਸੋ ਬਚਪਨ ਦੀ ਕੋਈ ਗੱਲ ਸੁਣਾਓ ਜ ਤੁਹਾਨੂੰ ਬਹੁਤ ਵਧੀਆ ਲੱਗਿਆ ਹੈ ਜਿਵੇਂ ਸਾਨੂੰ ਟਾਈਮ ਇੱਦਾਂ ਕੋਈ ਵੇਲਾ ਹੋਵੇ ਕਿ ਤੁਹਾਨੂੰ ਟਾਈਮ ਬਹੁਤ ਵਧੀਆ ਲੱਗਿਆ ਹੋਵੇ
ਕੀ ਕ ਕੀ ਦੁਬਾਰਾ ਬੋਲਿਓ
ਮੈਂ ਕਹਿ ਰਿਹਾ ਮੈਂ ਇੱਦਾਂ ਦਾ ਕੋਈ ਇੰਸੀਡੈਂਟ ਦੱਸੋ ਤੁਸੀਂ ਕਿ ਤੁਹਾਨੂੰ ਜਿਹੜਾ ਬਚਪਨ ਸੁਗ ਭੋ ਵਧੀਆ ਲੱਗਿਆ ਹੁਣ ਵੀ ਤੁਸੀਂ ਯਾਦ ਕਰਦੇ ਹੋ ਉਹਨੂੰ ਕਿ ਕਾਹ ਸ਼ਦਤ ਦਾ ਟਾਈਮ ਫੇਰ ਆ ਜਾਂਦਾ
ਹੈ ਨੀ ਕੋੋਈ।
ਅੱਛਾ
ਮੈਂ ਸੋਚਣ ਬੈਠੀ ਨਾ ਸੋਚਦੇ ਸੋਚਦੇ ਹੀ ਟਾਈਮ ਵੇਸਟ ਕਰਦਾਂਗੀ ਇਸ ਕਰਕੇ ਅਗਲੀ ਵਾਰ ਸੋਚ ਕੇ ਰੱਖਾਂਗੀ ਫੇਰ ਦੱਸਾਂਗੀ ਤੁਹਾਨੂੰ ਠੀਕ ਐ
ਅੱਛਾ ਅੱਛਾ
ਹਾਂਜੀ
ਪਤਾ ਨਹੀਂ ਮੈਨੂੰ ਕੁਚਲਾ ਵੀ ਹੈ ਅੱਛਾ ਅੱਛਾ ਅੱਛਾ ਅੱਛਾ ਹੋਰ ਦੱਸੋ ਕੀ ਕਹਿ ਰਹੇ ਓ
ਨਹੀਂ ਮੈਂ ਕਹਿ ਰਹੀ ਹਾਂ ਅਗਲੀ ਵਾਰ ਸੋਚ ਕੇ ਰੱਖਾਂਗੀ ਫਿਰ ਦੱਸਾਂਗੀ।
ਹਾਂਜੀ-ਹਾਂਜੀ-ਹਾਂਜੀ।
ਹਾਂਜੀ, ਹੋਰ ਤੁਸੀਂ ਦੱਸੋ ਪੜ੍ਹਦੇ ਹੋ। ਬਸ ਵਿਹਲੇ ਤੁਸੀਂ ਦੱਸੋ ਸਟੱਡੀ ਕਰਦੇ ਹੋ?
ਹਾਂਜੀ-ਹਾਂਜੀ, ਅਸੀਂ ਸਟੱਡੀ ਕਰਨੇ ਹਾਂ।
ਕਿਹੜੀ ਕਲਾਸ ਚੋਂ?
ਸਾਡੀ ਬੀ ਏ ਕੰਪਲੀਟ ਹੋ ਗਈ ਹੈ। ਹਾਂਜੀ, ਹੁਣੇ ਇਹ ਕੰਪਲੀਟ ਹੋਈਏ ਲਾਸਟ ਈਅਰ 'ਚ।
ਵਾਹ ਵ।
ਹਾਂਜੀ-ਹਾਂਜੀ, ਹੁਣੇ ਪੇਪਰ ਹੋਏ ਨੇ ਬਸ। ਜੂਨ ਚ ਹੀ ਲਾਸਟ ਪੇਪਰ ਸਾਡਾ ਬਾਰ੍ਹਾਂ ਜੂਨ ਦਾ ਸੀਗਾ।
ਰਿਜ਼ਲਟ
ਰਿਜ਼ਲਟ ਵੇਖੀਏ ਸਤੰਬਰ, ਅਕਤੂਬਰ 'ਚ ਵੇਖਦੇ ਹਾਂ ਕਦੋਂ ਆਏਗਾ?
ਕੀ ਪੇਪਰ ਕੈਸੇ ਗਏ ਤੁਹਾਡੇ?
ਤਾਂ ਸਾਡੇ ਬਹੁਤ ਵਧੀਆ ਗਏ ਨੇ ਪੇਪਰ। ਤੇ ਭੈਣ ਜੀ ਕਿਸੇ ਦਾ ਕੋਲ ਆ ਰਿਹਾ ਵਿੱਚ ਮੈਂ ਕਰਦਾ ਵਾਂ।
ਚ ਕਿੰਨੇ ਪੇਪਰ ਹੁੰਦੇ ਨੇ ਵੈਸੇ।
ਭੈਣ ਜੀ ਮੈਨੂੰ ਕਿਸੇ ਦੇ ਕੋਲ ਆ ਰਿਹਾ ਮੈਂ ਕਰਾਂ ਦੋ ਮਿੰਟ ਚ ਗੱਲ।
ਠੀਕ।
ਹਾਂਜੀ, ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।